ਹਾਂਜੀ। ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ। ਮੈਂ ਠੀਕ ਜ ਤੁਸੀਂ ਸੁਣਾਓ।
ਬਸ ਅਸੀ ਵੀ ਠੀਕ। ਮੈਂ ਕਿਹਾ ਚਲੋ ਫ੍ਰਰੀ ਸੀ। ਚਲੋ ਫੋਨ ਕਰ ਲੈਂਦੇ ਹਾਂ।
ਹਾਂਜੀ-ਹਾਂਜੀ ਬਿਲਕੁਲ ਚੰਗੀ ਗੱਲ ਇਹ ਹੈ। ਜ ਜੀ।
ਹੋਰ ਸੁਣਾਓ ਕੀ ਕਰਦੇ ਪਾਏ ਉਹ।
ਕੁਛ ਨਹੀਂ ਬਸ ਲੇਟੇ ਹੋਏਐ ਵੇਲੇ ਬੈਠੇ ਬਾਹਰ ਤੇ ਗਰਮੀ ਬੜੀ ਹੈ।
ਕਿਤੇ ਕੌਮੀ ਆਉਂਦੇ।
ਗਰਮੀ ਬੜੀ ਕਿੱਥੇ ਜਾਣਾ ਘੁੰਮਣ
ਗਰਮੀ ਤੋਂ ਹੈਗੀ ਹ ਵੈਸੇ।
ਬਾਬਾ ਸੋਚ ਰਿਹਾ ਨਾ। ਫਰੈਂਡਸ ਨਾਲ ਜਾਣਦੀ ਨਾ।
ਅੱਛਾ ਜੀ ਚਲੋ ਵਧੀਆ ਵੀ।
ਹਾਂਜੀ - ਹਾਂਜੀ ਥੋੜਾ ਮੌਸਮ ਵਗੈਰਾ ਤੁਹਾਡਾ ਠੀਕ ਹੋਏਗਾ ਨਾ। ਇੱਕ- ਦੋ ਦਿਨਾਂ ਤੱਕ ਫਿਰ ਮਸੂਰੀ ਵਗੈਰਾ ਜਾਣ ਦੀ ਵੀ ਸੋਚ ਰਿਹਾ।
ਅੱਛਾ - ਅੱਛਾ ਮਨਸੂ ਨੀ ਜਾਗੀਓਗੇ ਤੁਸੀਂ
ਹਾਂਜੀ। ਕਤੀਰਾ ਨੇੜੇ ਪੈਂਦਾ ਨਾ
ਅੱਛਾ- ਅੱਛਾ
ਹਾਂਜੀ - ਹਾਂਜੀ ਸਾਡੇ ਇਥੇ ਦੋ ਇਕ- ਦੋ ਘੰਟੇ ਦਾ ਰਸਤਾ ਦੋ ਘੰਟੇ ਕੰਮ
ਅੱਛਾ ਚਲੋ ਵਧੀਆ। ਵੈਸੇ ਵੈਦਰ ਵਗੈਰਾ ਉਧਰ ਅੱਛਾ ਹੁੰਦਾ।
ਹਾਂਜੀ - ਹਾਂਜੀ ਹੁੰਦਾ ਜੀ। ਰਚਾ ਬ ਦੁਪਹਿਰ ਦੇ ਟਾਈਮ ਥੋੜਾ
ਦੁਪਹਿਰ ਤੇ ਬੰਦੇ ਥੋੜੀ ਦੇ ਘਰ ਹੀ ਬਹਿ ਜਾਂਦਾ। ਮੇਨ ਹੁੰਦਾ ਕਿ ਆਪਣਾ ਥੋੜਾ ਬਹੁਤਾ ਇਨਜੋਏ ਹੋ ਜਾ ਮਾਰਨਿੰਗ ਵੇਲੇ ਆ। ਆਹ ਹੋ ਗਿਆ। ਥੋੜਾ ਸ਼ਾਮ ਵੇਲੇ ਚਲੇ ਗਏ ਹਨਾ।
ਮਾਲ ਰੋਡ ਵਗੈਰਾ ਹੈਗਾ। ਉੱਥੇ ਘੁੰਮਣ ਨੂੰ
ਅੱਛਾ - ਅੱਛਾ ਹੁਣ ਮੈਂ ਅਸੀਂ ਨਹੀਂ ਵੈਸੇ ਕਦੀ ਗਏ। ਵੈਸੇ
ਬਹੁਤ ਅੱਛਾ ਹਨਾ
ਅੱਛਾ - ਅੱਛਾ
ਪਹਿਲੇ ਵੀ ਹੋ ਗਏ ਆ।
ਤੁਸੀਂ ਪਹਿਲੇ ਵੀ ਜਾ ਕੇ ਆਏ ਹੋਏ ਹੋ।
ਹਾਂਜੀ - ਹਾਂਜੀ
ਚਲੋ ਵਧੀਆ। ਅਸੀਂ ਵੀ ਜਾਵਾਂਗੇ ਕਦੇ ਦੇਖ ਆਵਾਗੇ
ਤੁਸੀਂ ਵੀ ਬਣਾਇਆ। ਕਿੱਥੇ ਘੁੰਮਣ ਦਾ ਪ੍ਰੋਗਰਾਮ?
ਨਹੀਂ। ਅਸੀ ਤੇ ਕਿਧਰੇ ਵੀ ਨਹੀਂ ਗਏ ਵੈਸੇ
ਹਮ।
ਅਸੀਂ ਮਤਲਬ ਹੋ ਗਏ ਪੰਦਰਾਂ ਵੀਹ ਦਿਨ ਹੋ ਗਏ ਅਸੀਂ ਰਿਸ਼ੀ- ਕੇਸ਼ ਗਏ ਸੀ। ਉੱਥੇ ਪਰ ਮੌਸਮ ਬਹੁਤ ਖ਼ਰਾਬ ਸੀ। ਉੱਥੇ ਨਾ ਤੇ ਮਤਲਬ ਕਿ ਖ਼ਰਾਬ ਇਨ ਦਾ ਸੈਂਸ। ਕਿ ਇੰਨੀ ਜ਼ਿਆਦਾ ਗਰਮੀ ਸੀ ਨਾ ਉੱਥੇ ਵੀ ਅਸੀਂ ਅਹ। ਸਾਰਾ ਦਿਨ ਬਾਹਰ ਹੀ ਨੀ। ਨਿਕਲੇ ਉੱਥੇ।
ਗਰਮੀ ਬਹੁਤ ਨਾਲ। ਇਸ ਟਾਈਮ ਉੱਥੇ ਜਿਵੇਂ ਛੁਟੀਆਂ ਹੈਗੀਆਂ। ਅਤੇ ਟੂਰਿਸਟ ਬੀ ਬਹੁਤ ਆਏ ਹੋ ਗਏ ਹਨ।
ਉਥੇ ਵੈਸੇ ਵੀ ਉਹ ਟੂਰਿਸਟ ਏਰੀਆ ਹੀ ਹੈ। ਔਰ ਉੱਥੇ ਵੈਸੇ ਵੀ ਟੂਰਿਸਟ ਹੀ ਜਿਆਦਾ ਹੁੰਦੇ। ਨੇ ਔਰ ਜਦੋਂ ਸੀਗੇ ਉਦੋਂ ਤੇ ਬਹੁਤ ਜਿਆਦਾ ਰਸ਼ ਸੀਗਾ ਬਹੁਤ ਜਿਆਦਾ
ਹਾਂ। ਨਾਲੇ ਯਾਤਰਾ ਵੀ ਚੱਲੀਏ ਉੱਥੇ
ਹਾਂ। ਇਸ ਟਾਈਮ ਤੇ ਪਹਿਲਾਂ ਹੋ ਗਏ ਸੀ। ਬਈ ਯਾਤਰਾ ਦੇ ਟਾਈਮ ਤੇ ਜਾਇਆ ਨਹੀਂ ਜਾਏਗਾ ਉਥੇ ਹੇਮਕੁਮ ਸਾਹਿਬ ਸਰਨਾ ਉਹ ਯਾਤਰਾ ਚੱਲਦੀ ਪਈ ਉਥੇ ਫਿਰ ਰਾਸਤਾ ਨੂੰ ਪਤਾ ਕਿੰਨਾ ਹੁੰਦਾ ਉਧਰ ਤੁਸੀਂ ਗਏ ਹੋ।
ਮੈਂ ਕਿਹਾ ਨਾ ਕਾਫੀ ਵਾਰੀ ਕਹਿਦਾ।
ਅੱਛਾ ਕਾਫੀ ਟਾਈਮ ਹੋ ਗਿਆ। ਤੁਹਾਨੂੰ
ਹਾਂ ਕਾਫੀ ਟਾਈਮ ਹੋ ਗਿਆ ਲੇਿ ਮੈਂ ਦੋ - ਤਿੰਨ ਵਾਰ ਹੋ ਗਿਆ ਹੈ ਨਾ।
ਅੱਛਾ ਅੱਛਾ ਦੋ ਵਾਰ ਤੇ ਅਸੀਂ ਵੀ ਹੋਏ ਆ ਇਸ ਵਾਰ ਮੈਂ ਮੇਰਾ ਮਨ ਤੇ ਨਹੀਂ ਸੀ। ਪਰ ਫਿਰ ਘਰ ਦੇ ਕਹਿੰਦੇ ਚਲੋ।
ਅਸੀ ਰਿਸ਼ੀਕੇਸ਼ ਜਾਂਣੇ ਹਾਂ ਥੋੜ੍ਹਾ ਅੱਗੇ ਨਾ ਉੱਪਰ ੳ ਕੈਂਪਿੰਗ ਹੁੰਦੀ ਹੈਗੀ ਉੱਥੇ।
ਅੱਛਾ ਉਹ ਸ਼ਾਇਦ ਅਸੀਂ ਵੀ ਹੋ ਕੇ ਆਏ ਸੀ ਇਸ ਇਸ ਵਾਰ ਨਹੀਂ ਗਏ ਉਸ ਤੋਂ ਲਾ ਪਿਛਲੀ ਵਾਰ ਗਏ ਸੀ। ਉਹ ਤਪੋਵਨ ਹੈ ਉੱਪਰ ਸ਼ਾਇਦ।
ਨਹੀਂ ਤਪੋਵਨ ਨਹੀਂ ਹੈਗਾ ਸ਼ਿਵਪੂਰੀ ਹੈਗਾ ਓਤੇ।
ਅੱਛਾ ਅੱਛਾ ਅਸੀਂ ਉਹ ਤਪੋਵਨ ਗਏ ਸੀ ਤੇ ਆਪਣਾ ਉੱਪਰ ਕੀ ਕਹਿੰਦੇ ਨੇ ਨੀਲਕੰਠ ਵਗੈਰਾ ਮੰਦਿਰ ਦੇਖਿਆ।
ਹਾਂ ਹਾਂ ਉੱਥੇ ਵੀ ਅੱਛਾ ਵਿਊ ਹੈ।
ਉਧਰ ਹਾਂ ਉੱਧਰ ਜਦੋਂ ਅਸੀਂ ਇਸ ਵਾਰ ਤੇ ਮੌਸਮ ਸੀ ਗਰਮੀ ਅਗਰ ਅਸਾ ਲਾਸਟ ਟਾਈਮ ਗਏ ਸੀ ਨਾ ਉੱਥੇ ਇੰਨੀ ਬਾਰਿਸ਼ ਸੀਗੀ ਬਈ ਪਹਾੜ ਡਿੱਗ ਡਿੱਗ ਕੇ ਨੀਚੇ ਆ ਰਹੇ ਸੀ।
ਹੂੰ।
ਔਰ ਬਹੁਤ ਜ਼ਿਆਦਾ ਹਾਂ ਰਸ ਔਰ ਕੁਛ ਪਰ ਨੀਲਕੰਠ ਦਾ ਰਸਤਾ ਵੀ ਬਹੁਤ ਖ਼ਰਾਬ ਹੈ ਉੱਥੇ ਫਿਰ ਅਸੀਂ ਹਾਂ ਅਸੀਂ ਜਾਂਦੀ ਵਾਰ ਪਹਿਲੇ ਔਸ਼ੌ ਦਾ ਆਸ਼ਰਮ ਹੈਗਾ ਉੱਧਰ। ਅਸੀਂ ਉਹ ਵੀ ਦੇਖਿਆ ਫੇਿਰ ਔਸੌ ਦਾ ਆਸ਼ਰਮ ਦੇਖਿਆ। ਉੱਥੇ ਵੀ ਕੁਛ ਦੇਖਣ ਵਾਲਾ ਨਹੀਂ ਹੈ ਬਸ ਆਪਣਾ ਫੋਟੋਜ਼ ਵਗੈਰਾ ਕਲਿੱਕ ਕਰਨ ਵਾਸਤੇ ਬਣਿਆ ਦਾ ਉਹ ਵੀ
ਹਾਂ ਉਹ ਤੇ ਬਸ ਉਹ ਹੈਗਾ ਜਿਵੇਂ ਫਲਾਵਰ ਵਗੈਰਾ ਲਗਾਏ ਹੋਏ ਨੇ। ਗਰਾਉਂਡ ਜਿਹਾ ਬਣਾਇਆ ਦਾ ਪਾਰਕ ਟਾਈਪ ਬਣਾਇਆ ਦਾ ਉਨਾ ਨੇ।
ਕੁਛ ਹੋਰ ਤੇ ਕੁਛ ਨੀ ਹੈਗਾ ਉੱਥੇ ਜ਼ਿਆਦਾ ਵੇਖਣ ਵਾਲਾ ਪਰ ਫੇਰ ਵੀ ਚਲੋ ਇੱਕ ਹੁੰਦਾ ਵੀ ਚਲੋ ਛੁੱਟੀਆਂ ਨੇ ਕਿਧਰੇ ਤੇ ਜਾਣਾ ਹੀ ਹੁੰਦਾ ਹੁਣ ਅਸੀਂ ਲਾਸਟ ਟਾਈਮ ਸੋਚਿਆ ਬੀ ਚਲੋ ਇਹ ਹੁਣ ਹੋ ਗਿਆ ਹਫ਼ਤਾ ਹੋਇਆ ਅਨੰਦਪੁਰ ਸਾਹਿਬ ਗਿਯਾ। ਔਰ ਉੱਧਰ ਵੀ ਮਤਲਬ ਹਜੇ ਕੋਈ ਦਿਨ ਨਹੀਂ ਹੈ ਸੀ ਪਰ ਫੇਰ ਵੀ ਉੱਧਰ ਇੰਨਾ ਰਸ਼ ਸੀ ਨਾ ਬਈ ਸਾਨੂੰ ਉੱਥੇ ਸਟੇ ਕਰਨ ਵਾਸਤੇ ਰੂਮ ਵੀ ਨੀ ਮਿਲਿਆ। ਅਸੀਂ ਸਗੋਂ ਪੁੱਛਿਆ ਅਸੀਂ ਗੁਰਦੁਆਰੇ ਸਗੋਂ ਪੁੱਛਿਆ ਉਹਨਾਂ ਨੂੰ ਬਈ ਸਾਨੂੰ ਰੂਮ ਦਿਓ ਇੱਥੋਂ ਤੱਕ ਥੋੜ੍ਹੀ ਬਹੁਤ ਵੱਡੀ ਸਰਾਂ ਬਣੀ ਦੀ ਆ ਅਨੰਦਪੁਰ ਸਾਹਿਬ ਦੀ ਵੀ ਤੇ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਰੂਮ ਵਗੈਰਾ ਦਿਓ ਕਹਿੰਦੇ ਬੲਈ ਰੂਮ ਤੇ ਸਾਰੇ ਬੁੱਕ ਨੇ ਉਹਨਾਂ ਦੇ ਅਸਲ ਵਿੱਚ ਜਿਵੇਂ ਹੁਣ ਆਪ ਮਤਲਬ ਇਕੱਠੇ ਹੋ ਕੇ ਜਾਂਦੇ ਨੇ। ਯਾਤਰਾ ਜਾਂਦੇ ਨੇ ਉਹ ਜਿਹੜੇ ਜਾਂਦੇ ਨੇ ਉਹ ਪਹਿਲਾਂ ਹੀ ਬੁਕਿੰਗ ਕਰਵਾ ਕੇ ਉਹਨਾਂ ਨੇ ਰੱਖੀ ਹੁੰਦੀ ਆ। ਉਹਨਾਂ ਦੇ ਪਹਿਲੇ ਬੂਕਿੰਗ ਹਾਂ ਹਾਂ ਉਹ ਫੈਮਿਲੀ ਵਾਲਿਆਂ ਵਾਸਤੇ ਉਹਨਾਂ ਨੇ ਕਮਰੇ ਰੱਖੇ ਹੁੰਦੇ ਨੇ। ਕਈਆਂ ਨੇ ਸਿੰਗਲ ਰੂਮ ਵੀ ਲਿੱਤੇ ਹੁੰਦੇ ਨੇ ਕਈਆਂ ਨੇ ਇਕੱਠੇ ਵੀ ਲਿੱਤੇ ਹੁੰਦੇ ਨੇ। ਤੇ ਬਸ ਉਹੀ ਉਹਦੇ ਕਰਕੇ ਸਾਨੂੰ ਰੂਮ ਹੀ ਨਹੀਂ ਮਿਲਿਆ ਫੇਰ ਅਸੀਂ ਬਹੁਤ ਘੁੰਮ ਫੇਰ ਕੇ ਸਾਨੂੰ ਇੱਕ ਬਾਰ ਦੇਖਿਆ ਰੈਸਟੋਰੈਂਟ ਉਹਦੇ ਵਿੱਚ ਰੂਮ ਲਿਆ ਓਰ ਉੱਥੇ ਰੂਮ ਵੀ ਤੁਹਾਨੂੰ ਪਤਾ ਮਹਿੰਗਾਈ ਇੰਨੀ ਮੈ ਰੂਮ ਵੀ ਬਹੁਤ ਮਹਿੰਗਾ ਉੱਥੇ।
ਮਹਿੰਗਾਈ ਤਾਂ ਬਹੁਤ ਜ਼ਿਆਦਾ ਪਹਾੜਾਂ ਵਾਲੀ ਸਾਈਡ ਤਾਂ ਥੋੜ੍ਹਾ ਵੈਸੇ ਹੀ ਕਿ ਮਹਿੰਗਾਈ ਜ਼ਿਆਦਾ ਹੁੰਦੀ ਨਾ।
ਆਪਣਾ ਰਿਸ਼ੀਕੇਸ਼ ਗਏ ਤੇ ਅਸੀਂ ਉਸ ਤੋਂ ਅੱਗੇ ਚਲੇ ਗਏ ਅਸੀ ਕਿਯਾ ਚਲੋ ਗਰਮੀ ਬਹੁਤ ਹੈ। ਤੇ ਚਲਦੇ ਆ ਕੋਈ ਕੋਲਡ ਡਰਿੰਕ ਵਗੈਰਾ ਪੰਜ ਸੱਠ ਰੁਪਏ ਦੀ ਇਹਨਾਂ ਨੇ ਬੋਟਲ ਦਿੱਤੀ ਛੋਟੀ ਜਿਹੀ ਉਹਦੀ ਗਲਾਸ ਦੇ ਵਿੱਚ ਲਿਮਕਾ ਦਿੱਤੀ ਉਹਨਾਂ ਨੇ ਖੋਲ ਕੇ ਤੇ ਅੱਸੀ ਅੱਸੀ ਰੁਪਏ ਦੀ ਉਹਨਾਂ ਨੇ ਮੈਗੀ ਦਿੱਤੀ ਜਿਹੜੀ ਕਿ ਆਪਣੇ ਇੱਥੇ ਦਸ ਰੁਪਏ ਦੀ ਮੈਗੀ ਹੁੰਦੀ ਹੈ।
ਹਾਂ ਉਹ ਉੱਥੇ ਹੈਗੇ ਨੇ ਮਤਲਬ ਪਹਾੜਾਂ 'ਚ ਨਾ ਅਸੀਂ ਜਿਵੇਂ ਹੁਣ ਹੇਮਕੁੰਟ ਸਾਹਿਬ ਗਿਆ ਸੀ। ਮੈਂ ਤੇ ਉ ਉੱਥੇ ਜਿਵੇਂ ਪਾਣੀ ਦੀ ਬੋਤਲ ਵੀਹ ਰੁਪਏ ਦੀ ਮਿਲਦੀ ਨਾ। ਅਤੇ ਪੰਦਰਾਂ ਰੁਪਏ ਦੀ - ਵੀਹ ਰੁਪਏ ਦੀ। ਤੇ ਓਥੇ ਸੌ - ਸੌ ਰੁਪਏ ਦੀ ਪਾਣੀ ਦੀ ਬੋਤਲ ਕੀਤੀ ਦੀ ਉਹਨਾਂ ਨੇ ਤੇ ਜਿਹੜੀ। ਵੀ ਦਸ ਰੁਪਏ ਵਾਲੀ ਜਿਹੜੀ ਦਸ ਰੁਪਏ ਵਾਲੀ ਮੈਗੀ। ਉਹ ਸੌ ਰੁਪਏ ਦੀ ਮੈਗੀ।
ਤੇ ਬਸ ਫੇਰ ਉਹੀ ਨਾ ਮਜਬੂਰੀ ਨੂੰ। ਫੇਰ ਲੈਣੀ ਵੀ ਪੈਂਦੀ ਹੈ।
ਬਸ - ਬਸ ਓਹੀ ਤੇ ਵੈਸੇ ਤੁਹਾਡਾ ਮਤਲਬ ਤੁਸੀਂ ਅਸੀਂ ਡਰੀਮ ਕਿ ਕਿਹੜੀ ਜਗ੍ਹਾ 'ਤੇ ਘੁੰਮਣਾ ਚਾਹੁੰਣਾ ਤੁਸੀਂ ਜਾਣ ਵਾਸਤੇ
ਡਰੀਮ ਤੇ। ਮੇਰਾ ਸਭ ਤੋਂ ਵੱਡਾ ਡਰੀਮ ਹੈਗਾ ਬਾਹਰ ਜਾਣ ਦਾ।
ਬਾਹਰ ਕਿਹੜੀ ਜਗ੍ਹਾ ਤੇ ਕਿਹੜੀ ਕੰਟਰੀ?
ਆਪਣਾ ਕੰਟਰੀ ਦੇਖੋ ਜਿੱਥੇ ਦਾ ਮਿਲ ਜੇ ਵੀਜ਼ਾ ਮਤਲਲਬ ਹੈ। ਨਹੀਂ ਅੱਛੀ ਕੰਟਰੀ ।
ਨਹੀਂ ਘੁੰਮਣ ਫਿਰਨ ਜਾਣਾ ਘੁੰਮਣ - ਫਿਰਨ ਜਾਣ। ਵਾਸਤੇ ਯਾ ਵੈਸੇ
ਨਹੀਂ ਨਹੀਂ ਵੈਸੇ ਹੀ।
ਅੱਛਾ ਵੈਸੇ ਨਹੀਂ ਵੈਸੇ ਅਗਰਂ ਇੰਡੀਆ 'ਚ ਤੁਸੀਂ ਜੇ ਘੂਮਣਾ ਹੈ। ਤੇ ਕਿੱਥੇ ਜਾਣਾ ਚਾਹੁੰਦੇ ਹੋ?
ਇੰਡੀਆ ਚ ਤੇ ਚਲੋ। ਇੰਡੀਆ ਚ ਵੈਸੇ ਜਿੱਥੇ ਮ ਜਿੱਥੇ ਲੈ ਜਾਣ ਉੱਥੇ ਘੁੰਮ ਆ ਹੀਦਾ। ਐਸੀ ਕੋਈ ਗੱਲ ਨਹੀਂ। ਤੇ ਬਾਕੀ ਬਸ ਇੱਕ ਇਹ ਡਰੀਮ ਹੈ। ਕਿ ਬਾਹਰ ਜਾਣ ਦਾ ਡਰੀਮ ਏ ਦੇਖੋ। ਹੁਣ ਕਦੋਂ ਪੂਰਾ ਹੋਣਾ।
ਅੱਛਾ ਬਾਹਰ ਦਾ ਫੇਰ ਤਾਂ ਵੈਸੇ ਵੀ । ਜੇ ਤੁਸੀਂ ਵੈਸੇ ਘੁੰਮਣ ਫਿਰਨ ਜਾਣਾ ਤਾਂ ਜਿਵੇਂ 'ਦੁਬਈ ਹੋ ਗਿਆ 'ਥਾਈਲੈਂਡ ਹੋ ਗਿਆ।
ਹਾਂ ਇਹ ਦੁਬਈ ਦਾ ਹੁਣ ਦੇਖੋ ਪਲੈਨ ਬਣੇਗਾ। ਦੁਬਈ ਦਾ ਪਲੈਨ ਬਣੇਗਾ ਦੁਬਈ ਜਾਵਾਂਗੇ ਚਲੋ ਸਾਡੇ ਉੱਥੇ ਆਪਣੀ ਫੈਮਿਲੀ ਹੈ। ਉੱਥੇ ਉੱਥੇ ਹਾਂਜੀ - ਹਾਂਜੀ ਤੇ ਉੱਧਰ ਜਾਵਾਂਗੇ ਰਹਿਣ । ਤੇ ਕੋਈ ਦਿੱਕਤ ਨਹੀਂ ਪਰ ਉਹੀ ਗੱਲ ਉਹੀ ਹੈ। ਵੀ ਉੱਥੇ ਵੀ ਗਰਮੀ ਬਹੁਤ ਹੁੰਦੀ ਹੈ। ਫੇਰ ਬੱਚੇ ਇਰੀਟੇਟ ਹੁੰਦੇ ਨੇ।
ਉੱਥੇ ਇਹ ਤੇ ਜਨਵਰੀ -ਫਰਵਰੀ ਚ ਜਾਇ ਦਿਸੰਬਰ ਜਨਵਰੀ ਚ। ਜਗ੍ਹਾ ਜਾ ਕੇ ਨਾ ਥੋੜ੍ਹਾ ਠੀਕ ਰਹਿੰਦਾ ਉੱਥੇ।
ਤੇ ਹੀ ਗਰਮੀ ਹੁੰਦੀ ਹੈ। ਜਾਣਾ
ਇਸ ਟਾਈਮ ਤੇ ਥੋੜ੍ਹਾ ਹੈ ਜੀ ਗਰਮੀ ਦਾ ਮਾਹੌਲ ਤਾਂ ਬਹੁਤ ਜ਼ਿਆਦਾ
ਗਰਮੀ ਤੇ ਬਹੁਤ ਜ਼ਿਆਦਾ ਹੈ।
ਮੇਰਾ ਤਾਂ ਹੈਗਾ ਵੀ ਹੁਣ ਇੰਡੀਆ ਚ ਤੇ। ਇੱਥੇ ਨੀ ਗਿਆ ਮੈਂ ਰਿਸ਼ੀ ਆਪਣਾ ਸ਼੍ਰੀਨਗਰ ਵਾਲੀ ਸਾਇਡ ਲੇਹ।
ਅੱਛ - ਅੱਛਾ ਲਦਾਖ ਲੇਹ ਲਦਾਖ।
ਹਾਂ ਬਸ।
ਅਸੀਂ- ਅਸੀਂ ਗਏ ਸੀ। ਲਾਸਟ ਟਾਈਮ ਹੋ ਕੇ ਆਏ ਹਾਂ ਅਸੀਂ ਉੱਧਰ।
ਅੱਛਾ ਜੀ।
। ਬੜਾ ਅੱਛਾ ਐਡਵੈਂਚਰ ਬਹੁਤ ਅੱਛਾ। ਉੱਥੋਂ ਦਾ ਨਾ ਖੂਬਸੂਰਤੀ ਹੈ ਬਹੁਤ ਉੱਥੇ
ਹਾਂ- ਹਾਂ ਹਾਂ ਬਿਲਕੁਲ - ਬਿਲਕੁਲ ਉਹੀ ਖੂਬਸੂਰਤੀ ਦੇਖਣ ਜਾਣੀ ਹੈ।
ਬਸ ਬਹੁਤ ਅੱਛਾ ਬਹੁਤ ਅੱਛਾ ਬਣਿਆਦਾ ਮਤਲਬ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ। ਕਿੰਨੀ ਅੱਛੀ ਜਗ੍ਹਾ ਬਣੀ ਦੀ ਹੈ ਉਹ ਕੁਛ ਵੈਸੇ ਵੀ ਜੰਮੂ ਦੀ ਵੀ ਬਹੁਤ ਖੂਬਸੂਰਤੀ ਹੈ। ਉੱਧਰ- ਉਧਰ ਸਾਡੇ ਇੱਧਰ ਜਿਵੇਂ ਸੜਕਾਂ ਵਗੈਰਾ ਨੇ ਇੰਨੀਆਂ ਗੰਦੀਆਂ। ਔਰ ਉੱਧਰ ਤੁਸੀਂ ਦੇਖੋਗੇ ਨਾ ਬਹੁਤ ਜ਼ਿਆਦਾ ਖੂਬਸੂਰਤੀ। ਤੁਹਾਨੂੰ ਉਸ ਰੋਡ ਦੇ ਉੱਤੇ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਗੰਦਗੀ ਨੀ ਹੁੰਦੀ। ਬਿਲਕੁਲ ਉਹ ਹਾਲ ਹੈ ਉੱਧਰ ਵੀ ਬਿਲਕੁਲ ਤੁਹਾਨੂੰ ਇੱਕ ਰੈਪਰ ਵੀ ਨੀ ਮਿਲੇਗਾ।
? ਬਸ - ਬਸ ਉਹ ਸਭ ਆਪਣੇ ਹੱਥ ਹੁੰਦਾ ਹੈਗਾ। ਗੰਦਗੀ ਪਾਉਣੀ ਨਾ ਪਾਉਣੀ ਨਾ।
ਬਸ ਜੀ ਅਸੀ ਸਾਡੇ ਇੱਧਰ ਲੋਕ ਨਹੀਂ ਸੋਚਦੇ ਉਹ ਕਹਿੰਦੇ ਨੇ ਖਾਧਾ ਹੈ ਥੂ। ਖਾਧਾ ਥੂ।
ਅਸੀਂ ਆਪਣਾ ਘਰ ਸਾਫ਼ ਰੱਖੀਏ ਸਾਰੇ ਅਗਰ ਜੇ ਸੋਚਣ ਵੀ ਅਸੀਂ ਆਪਣਾ ਨਾ। ਘਰ ਦਰਵਾਜ਼ਾ ਸਾਫ਼ ਰੱਖੀਏ ਤੇ ਆਪਣਾ ਸਫ਼ਾਈ ਹੋ ਜਾਣੀ ਹੈ ਸਾਰੀ।
ਬਸ ਜੇ ਅਸੀਂ ਲੋਕ ਤਾਂ ਸੋਚ ਲਾਂਗੇ ਪਰ ਅਸੀਂ ਲੋਕ ਸੋਚਾਂਗੇ ਬਾਕੀ ਤਾਂ ਨਹੀਂ ਸੋਚਦੇ ਨਾ ਉਹ ਅਗਲੇ। ਕਹਿੰਦੇ ਨੇ ਬਈ ਖਾਧਾ ਚਲੋ ਉੱਥੇ।
ਜੇ ਸੋਚਣ 'ਤੇ।
ਹਾਂ ਹਾਂਜੀ।
ਹੋਰ ਸੁਣਾਓ।
ਹੋਰ ਬਸ ਕੁਛ ਨੀ ਬੱਚੇ ਲੱਗੇ ਦੇ ਨੇ ਤੋੜ ਭੰਨ ਕਰਨ ਲੱਗੇ ਹੋਏ ਨੇ।
ਅਹ ਬੱਚੇ ਬਸ ਛੁੱਟੀਆਂ ਹੈਗੀਆਂ ਨਾ ਬੱਚਿਆਂ ਦੀਆਂ ਵੀ।
ਬਸ ਜੇ ਸਕੂਲ ਖੁੱਲਣਗੇ ਤੇ ਫਿਰ ਸਿਰ 'ਚ ਬਦਾਮ ਰੋਗਣ ਪਾਵਾਂਗੇ।
ਐਨਾਂ ਤੰਗ ਕਰਦੇ ਨੇ।
ਬੜਾ ਤੰਗ ਕਰਦੇ ਨੇ ਹੁਣ ਜਾਣਗੇ ਨਾ ਫੇਰ ਸਿਰ 'ਚ ਬਦਾਮ ਰੋਗਣ ਲਵਾਂਗੇ ਮਾਲਿਸ਼ ਵਾਲੀ ਲਵਾਵਾਂਗੇ ਤੇ ਸਿਰ ਮਲਵਾਵਾਂਗੇ।
ਹਾਂ ਸਹੀ ਹੈ ਜੀ ਸਹੀ ਹੈ। ਹੋਰ ਬਣਾ ਲਿਆ ਰੋਟੀ ਰੁਟੀ ਬਣਾ ਲਈ ਦੁਪਹਿਰ ਦੀ।
ਰੋਟੀ ਹਾਂਜੀ ਬਣਾ ਲਈਏ ਅੱਜ ਰੋਟੀ ਰਾਜਮਾਂ ਬਣਾਏ ਜੇ। ਤੇ ਚਾਵਲ ਅੱਜ ਬਣਨੇ ਨੀ ਅੱਜ ਨਮਾਨੀ ਕਾਸਤੇ ਹੈ।
ਅੱਛਾ ਅੱਛਾ ਨਮਾਨੀ ਕਾਸਤੀ ਹੈ। ਅੱਜ ਅੱਛਾ ਨਮਾਨੀ ਕਾਸਤੀ ਨੂੰ ਚਾਵਲ ਨਹੀਂ ਬਣਾਉਂਦੀ।
ਨਹੀਂ ਚਾਵਲ ਨੀ ਬਣਾਉਂਦੇ ਢਿੱਡ 'ਚ ਸੁੰਡੀਆ ਪੈਂਦੀਆਂ ਹੈ।
ਅੱਛਾ ਜੀ ਚਾਵਲ ਖਾਣ ਨਾਲ।
ਹਾਂਜੀ।
ਅੱਛਾ।
ਹਾਂਜੀ।
ਮੈਨੂੰ ਨਹੀਂ ਪਤਾ ਸੀ ਇਹਦਾ।
ਚਲੋ ਠੀਕ ਹੈ ਮੈਨੂੰ ਨਾ ਕੋਲ ਆਉਂਦੀ ਪਈ ਆਂ ਵਿੱਚ ਮੈਂ ਬਾਅਦ ਚੋਂ ਕਰਦੀ ਹਾਂ।
ਚਲੋ ਠੀਕ ਹੈ ਜੀ।
ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।